ਹੈਲੋ ਹਾਂ, ਸਤਿ ਸ਼੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ ਜੀ, ਹੋਰ ਕਿਦਾਂ ਠੀਕ ਹੋ।
ਹਾਂਜੀ-ਹਾਂਜੀ ਠੀਕ ਆ, ਤੁਸੀਂ ਸੁਣਾਓ?
ਵਧੀਆ ਆਵਾਜ਼ ਥੋਡੀ ਸਲੋਅ ਆ ਰਹੀ ਹੈ। ਹਾਂਜੀ।
ਹਾਂਜੀ। ਕੀ ਕਰ ਰਹੇ ਸੀ।
ਬਸ, ਬੈਠੇ ਸੀ। ਰੋਟੀ ਖਾਣ ਦੀ ਤਿਆਰੀ ਚੱਲਦੀ ਪਈ ਹੈ। ਮੈਂ, ਸਭ ਸੰਭਾਲ ਕੇ ਰਖਦੀ ਹੂੰ। ਉਹ, ਅੱ ਤਾਂ ਲੇਟ ਹੋ ਗਿਆਦਾ ਬ ਛੇਤੀ ਖਾ ਲੈਂਦੇ ਹ ਅਸੀਂ। ਮੰਮੀ ਦੇ ਘਰੇ ਆਏ ਹੋਏ, ਪੇਕੇ ਤਾਂ ਫੇਰ, ਲੇਟ ਖਾਣ ਲੱਗੇ ਇੱਧਰ ਆ ਕੇ। ਵੈਸੇ, ਪੰਜਾਬ ਚ ਅਸੀਂ ਸਾਢੇ ਛੇ, ਸੱਤ ਵਜੇ ਖਾ ਲੈਂਦੇ ਹਾਂ।
ਹਾਂ, ਹਾਂ- ਹਾਂ।
ਕਿਕ ਕਿਦਾਂ ਹਾਂਜੀ। ਹਾਂਜੀ। ਅੱਠ ਵਜੇ ਖਾ ਲ ਲੈਂਦੇ ਆ। ਰੋ ਸਵੇਰੇ ਅ ਬ੍ਰੇਕਫਾਸਟ ਨਾਸ਼ਤਾ ਅੱਠ ਵਜੇ, ਨੌ ਵਜੇ ਖਾ, ਖਾ ਲੈਂਦੇ ਹਾਂ। ਦੁਪਹਿਰੇ ਫੇਰ ਖਾਧਾ ਤਾਂ ਠੀਕ ਹੈ। ਨਹੀਂ ਤਾਂ ਨਹੀਂ, ਇੱਕ ਵਜੇ ਤੱਕ ਖਾ ਲੈਂਦੇ ਹਾਂ। ਨਾਲੇ ਸ਼ਾਮ ਨੂੰ ਫੇਰ, ਛੇ, ਸਾਢੇ ਛੇ, ਸੱਤ ਵਜੇ ਅਸੀਂ ਰੋਟੀ ਖਾ ਲੈਂਦੇ ਹਾਂ।
ਅੱਛਾ।
ਕਿੱਦਾਂ ਫੇਰ ਆਪਣੀ ਸਿਹਤ ਵੀ ਵਧੀਆ ਹੁੰਦੀ ਨਾ, ਉਹਦੇ ਕੇ ਆਪਾਂ ਨੂੰ ਫੇਰ ਹਾਂ ਤਕਲੀਫ਼ ਨਹੀਂ ਆਉਂਦੀ। ਹਾਂਜੀ-ਹਾਂਜੀ ਫੇਰ ਰਾਤ ਨੂੰ ਜਿੱਦਾਂ।
ਪੰਜਾਬ ਦੇ ਹ ਤੁਸੀਂ ਦੇਖੋਗੇ, ਪੰਜਾਬ ਦੇ ਲੋਕ ਹੁੰਦੇ ਨੇ ਵੀ, ਬੜੇ ਹੈਲਦੀ ਨੇ ਨਾ।
ਹਾਂਜੀ- ਹਾਂਜੀ।
ਮਹਾਰਾਸ਼ਟਰ ਦੇ ਜਿਹੜੇ ਬੰਦੇ ਨੇ, ਮਤਲਬ ਤਿੰਨ ਟਾਈਮ ਤਾਂ ਖਾਂਦੇ, ਪਰ ਰੋਟੀ ਲੇਟ ਦੀ ਡਾਈਜੈਸਟ ਨਹੀਂ ਹੁੰਦੇ। ਬੀਮਾਰੀ ਜਲਦੀ ਔ ਤੋ।
ਨਾ- ਨਾ, ਇੱਧਰ ਦਾ ਕੋਈਸਰ ਹੈਗਾ ਨੀ। ਮਹਾਰਾਸ਼ਟਰ ਚ ਵੀ ਕੋਈ ਕੋਈ ਪਾਸੇ ਇਦਨਾ ਹੈ, ਨਾ ਛੇਤੀ ਖਾ ਲੈਂਦੇ ਨੇ ਰੋਟੀ। ਜਿੱਦਾਂ ਮਤਲਬ ਜਿੱਦਾਂ ਰੋਟੀ ਬਣਾਉਣੀ ਆਪਣੀ ਸਿਹਤ ਵਾਸਤੇ ਦੇਖੇ ਸਿਹਤ ਨੀ ਖ਼ਰਾਬ ਕਰਨੀ ਆਪਣੀ। ਤਾਂ ਉਹਦੇ ਕਰਕੇ ਲੋਕ ਖਾਂਦੇ ਨੇ ਟਾਈਮ ਨਾਲ। ਕੋਈ- ਕੋਈ, ਤਾਂ ਰਾਤ ਨੂੰ ਰੋਟੀ ਖਾਂਦਾ ਵੀ ਨਹੀਂ ਹੈ।
ਨ ਗੁਜਰਾਤ ਵਗੈਰਾ ਸਾਈਡ ਮੇਂ ਨਾ, ਰਾਤੀ ਲੋਕ ਰੋਟੀ ਰੋਟੀ ਨਹੀਂ ਖਾਂਦੇ। ਸਾਡੇ ਹੈਗੇ ਨਾ ਰਿਸ਼ਤੇਦਾਰ ਗੁਜਰਾਤ ਵਿੱਚ, ਸਾਡੀ ਭੂਆ ਚ ਹੈਗੀ, ਹਾਂ। ਤੇ ਉਹਨੇ, ਰਾਤ ਦੀ ਰੋਟੀ ਨੀ ਖਾਂਦੀ ਏ। ਹਾਂ ਦੂਧ ਪੀਂਦੇ ਨੇ ਫਰੂਟਸ ਵਗੈਰਾ ਖਾਂਦੇ ਨੇ
ਹਮ ਨਹੀਂ ਰਾਤ ਨੂੰ ਤਾਂ ਵੈਸੇ ਫਰੂਟ ਨਹੀਂ ਖਾਣਾ ਚਾਹੀਦਾ ਫਰੂਟਸ ਤਾਂ ਠੀਕ ਨੀ ਹੁੰਦਾ ਰਾਤ ਨੂੰ
ਹਾਂ। ਨਹੀਂ- ਨਹੀਂ, ਉਹ ਛੇ, ਸਾਢੇ ਛੇ, ਸੱਤ ਵਜੇ ਤੋਂ ਕਿੰਨਾ ਦੂ, ਦੂ ਪੀਕੇ ਫਰੂਟ ਖਾ ਕੇ ਵਿਹਲੇ ਹੋ ਜਾਂਦੇ ਨੇ। ਉਹਨਾਂ ਦੀ ਰਾਤੀ ਰੋਟੀ ਨਹੀਂ ਬਣਦੀ, ਹਾਂ ਖਿਚੜੀ ਦਲੀਆਂ ਬਣਾ ਲੀਤਾ। ਰਾਤ ਵਲੇ ਉਹ ਨ ਉਪ ਵੀ ਬਣਾ ਲੈਂਦੇ ਨੇ। ਮਤਲਬ ਇਹ ਛੇ, ਸੱਤ, ਸਾਢੇ ਸੱਤ ਵਜੇ ਦੇ ਕਰੀਬ
ਹਾਂਜੀ-ਹਾਂਜੀ, ਅਸੀਂ ਤਾਂ ਆਈ ਟਾਈਮ ਤੇ ਖਾ ਲੈਂਦੇ ਹਾਂ।
ਹਾਂ ਨਹੀਂ ਸਾਡੇ ਵੀ ਲੇਟ ਆਉਂਦੀ ਬੱਚਾ ਕਰਕੇ, ਕਿਉਂਕਿ ਸਵੇਰੇ ਸਾਡੇ ਨਾਸ਼ਤੇ ਬਣਦੇ ਨੇ। ਫੇਰ ਦੁਪਹਿਰੇ ਰੋਟੀ। ਰੋਟੀ ਆਉਂਦੀ ਏ। ਇੱਕ, ਡੇਢ, ਦੋ ਵਜੇ ਤੱਕ। ਫੇਰ ਬੱਚੇ, ਸਕੂਲ ਤੋਂ ਆ ਕੇ, ਤਿੰਨ ਵਜੇ ਤੱਕ ਰੋਟੀ ਖਾਂਦੇ ਨੇ। ਦੋ, ਇੱਕ ਘੰਟੇ ਬੱਚੇ ਆਰਾਮ ਕਰਦੇ ਨੇ, ਫੇਰ ਹੋਮਵਰਕ ਵਗੈਰਾ ਕਰਾਓ, ਕੁਛ ਕੰਮ ਕਰੋ। ਟੈਮ ਹੋ ਕੇ, ਫੇਰ ਸਾਡੀੇ ਰਾਤੀ ਸਾਢੇ ਦਸ, ਗਿਆਰਾਂ ਵਜੇ
ਅਸੀਂ ਤਾਂ, ਅੰਮ੍ਰਿਤ ਵ ਉੱਠਦੇ ਨੇ ਸਵੇਰੇ ਚਾਰ ਵਜੇ। ਚਾਰ ਵਜੇ ਉੱਠ ਕੇ ਮੈਂ, ਗੁਰਦੁਆਰੇ ਜਾਂਦੀ ਹਾਂ ਮੱਥਾ ਵਿੱਥਾ ਟੇਕਿਆ ਨੀ ਨਾ- ਧੋ ਕੇ। ਗੁਰਦੁਆਰੇ ਜਦੋਂ ਆਉਂਦੇ ਆ ਫੇਰ ਸਾਨੂੰ ਸਾਢੇ ਪੰਜ ਹੋ ਜਾਂਦੇ ਘਰੇ ਆਉਂਦੇ-ਆਉਂਦੇ, ਫੇਰ ਜ ਦਾ ਘਰੇ ਆ ਕੇ ਫਿਰ ਬੱਚਿਆਂ ਦੀ ਸਕੂਲ ਦੀ ਤਿਆ ਤਿਆਰੀਆਂ। ਟਿਫਿਨ ਵਗੈਰਾ ਤਿਆਰ ਕਰਨਾ ਨਾਸ਼ਤਾ ਪਾਣੀ। ਏਦਾਂ ਕਰਦੇ ਕਰਦੇ ਅੱਠ ਵੱਜ ਜਾਂਦੇ ਸਵਾ ਅੱਠ ਤੱਕ ਉਹਦੀ ਕੈਬ ਆ ਜਾਂਦੀ ਹੈ। ਫੇਰ ਉਹ ਚਲੀ ਜਾਂਦੀ ਹੈ ਫੇਰ ਦੇ ਬਾਅਦ ਹੌਲੀ ਹੌਲੀ ਆਪਣੇ ਘਰ ਦੇ ਕੰਮ ਫਿਰ ਖਤਮ ਕਰਿਓ। ਪੋਂਚਾ ਲਾਓ ਝਾੜੂ ਲਾਓ ਹਨਾ। ਫਿਰ ਉਹ ਰੁਟੀਨ ਜਿਹੀ ਹੋ ਜਾਂਦੀ ਆਪਾਂ ਨੂੰ ਹਾਂ ਫਿਰ ਜਦੋਂ ਇੱਕ ਵਾਰੀ ਸਵੇਰੇ ਦਸ ਵਜੇ ਦੇ ਅੰਦਰ ਅੰਦਰ ਸਾਰੇ ਕੰਮ ਹੋ ਜਾਂਦੇ ਨੇ ਸਾਡੇ ਅੱਠ ਨੌ ਦਸ ਵਜੇ ਤੱਕ ਹੋ ਜਾਂਦੇ ਨੇ ਆਰਾਮ ਨਾਲ ਫਿਰ ਦਿਨੇ ਜ ਤਾਂ ਕੋਈ ਘਰ ਦਾ ਮਤਲਬ ਜਿੱਦਾਂ ਸਟਿਚਿੰਗ ਵਗੈਰਾ ਕਰਨਾ ਸਿਲਾਈ ਵਗੈਰਾ ਕਰਨਾ ਹਾਂਜੀ ਬਾਕੀ ਫਿਰ ਚਾਰ ਸਾਢੇ ਚਾਰ ਵਜੇ ਤਾਂ ਅਸੀਂ ਫਿਰ ਸ਼ਾਮ ਦੀ ਰੋਟੀ ਤਿਆਰੀ ਕਰਦੇ ਬਣਾਉਣ ਲਈ ਫਿਰ ਉਹੀ ਫਿਰ ਬਣਾ ਕੇ ਫਿਰ ਸੱਤ ਵਜੇ ਅਹ ਬਾਬਾ ਆਉਂਦੇ ਸਾਡੇ ਇੱਥੇ ਰੋਟੀ ਲੈਣ ਲਈ।
ਅੱਛਾ
ਫਿਰ ਉਹਨਾਂ ਨੂੰ ਦੋ ਫੁਲਕੇ ਸਬਜ਼ੀ ਏਦਾਂ ਦਿੰਦੇ ਨੇ ਅਸੀਂ। ਫਿਰ ਉਹਦੇ ਬਾਅਦ ਅਸੀਂ ਰੋਟੀ ਖਾ ਲੈਂਨੇ ਹਾਂ। ਰੋਟੀ ਖਾਨ ਤੋਂ ਫਿਰ ਆਧਾ ਘੰਟਾ ਮੈਂ ਪੂਰਾ ਪ੍ਰੋਪਰ ਡਿਜੀਟਲ ਵਾਚ ਲਾ ਕੇ ਨਾ ਕੜੀ ਉਹ ਲਾਕੇ ਮੈਂ ਆਧਾ ਘੰਟਾ ਪੂਰਾ ਤੁਰਦੀ ਆ ਮੈਂ ਉੱਥੇ।
ਕਰਦੇ ਓ ਅੱਛਾ
ਰੋਟੀ ਖਾਣ ਤੋਂ ਬਾਅਦ ਵੀ ਅਸੀਂ ਹਾਂ ਛੇਤੀ ਖਾ ਕੇ ਵੀ ਅਸੀਂ ਰੋਟੀ ਖਾ ਕੇ ਮਤਲਬ ਨਾ ਤੁਰਦਿਆਂ ਫਿਰਦਿਆਂ। ਤੇ ਜਿੱਦਾਂ ਅੱਠ ਵਜੇ ਜਾਂਦੇ ਨੇ ਸਾਨੂੰ ਅੱਠ ਸਾਢੇ ਅੱਠ ਫਿਰ ਉਹਦੇ ਬਾਅਦ ਅਸੀਂ ਅਹ ਜਿੱਦਾਂ ਦੂਧ ਬੱਚਿਆਂ ਨੂੰ ਦੂਧ ਤੋਂ ਲੱਗਦਾ ਹੀ ਹੈ।
ਹਾਂਜੀ
ਫਿਰ ਬੱਚੇ ਦੁੱਧ ਪੀ ਲੈਂਦੇ ਨੇ ਉਹਦੇ ਨਾਲ ਮੈਂ ਇੱਕ ਕੱਪ ਦੁਧ ਮੈਂ ਵੀ ਪੀ ਲੈਂਨੀ ਹਾਂ ਬਿਨਾ ਸ਼ੱਕ ਮਤਲਬ ਖੰਡ ਮਿੱਠਾ ਪਾ ਕੇ।
ਹਾਂਜੀ ਕਿਉਂਕਿ ਆਪਣੀ ਸਿਹਤ ਕੋਲ ਧਿਆਨ ਦੇਣਾ
ਸਹੀ ਗਲ ਏ ਹਾਂ ਆਪਾਂ ਨ ਤਾਂ ਧਿਆਨ ਦੇਣਗੇ ਆਪਣੀ ਸਿਹਤ
ਹਮ
ਬੱਚਿਆਂ ਨੂੰ ਕੁਛ ਪੋਡਰ ਉਡਰ ਪਾ ਕੇ ਦਿੰਦੇ ਯਾ ਪਲੇਨ ਦੂਧ ਦਿੰਦੇ
ਨਾ ਮੇਰੇ ਬੱਚੇ ਤਾਂ ਪਲੇਨ ਦੁੱਧ ਹੀ ਪੀਂਦੇ ਨੇ।
ਹਾਂ ਮੇਰੇ ਬੱਚੇ ਪਲੇਨ ਨੀ ਪੀ ਸਕਦੇ ਮੈਂ ਉਹਨਾਂ ਵਸਤੇ ਨਾ ਯੇ ਹੁਣ ਅੱਜ ਕੱਲ ਐਡ ਆਂਦੀ ਪੀ ਨਾ ਨਿਊਟਰੀਮਿਕਸ ਦੀ। ਬੱਚਿਆਂ ਵਾਸਤੇ ਉਸ ਮਤਲਬ ਏਜ ਗਰੁੱਪ ਵਾਈਜ਼ ਹੈ। ਤੇ ਹੁਣ ਮੇਰੇ ਦੋ ਤੇ ਚਾਰ ਸਾਲ ਵਾਲਾ ਮੈਂ ਲੈ ਆਨੀ ਆਂ ਹਰੇ ਕਲਰ ਦਾ ਕੋਈ ਡੱਬਾ ਔਨਲਾਈਨ ਮੰਗਾ ਲੈਨੀ ਆਂ।
ਮੈਂ ਵੀ ਮੰਗਵਾਯਾ ਸੀ ਨਿਊਟਰੀ ਐਦਾਂ ਐਨ ਕਰਕੇ ਕੋਈ ਟੋਪਿਕ ਹੈ ਨਾ। ਹਾਂ ਵੋ ਮੈਂ ਵੀ ਮੰਗਾਇਆ ਸੀ ਇੱਕ ਇੱਕ ਮਹੀਨਾ ਮੈਂ ਦਿੱਤਾ ਉਹਨਾਂ ਨੂੰ ਬੱਚਿਆਂ ਨੂੰ ਤੇ ਸੋਚਿਆ ਟਾਈਮ ਮੈਂ ਘਰ ਘਰ ਦੀ ਚੀ ਘਰ ਦੀ ਚੀਜ਼ਾਂ ਮਤਲਬ ਬਾਹਰ ਦੀਆਂ ਚੀਜ਼ਾਂ ਠੀਕ ਨਹੀਂ ਹੈ।
ਹਾਂ ਬਾਹਰਦੇ ਨੇ ਪਰ ਉਸ ਚ ਕਹਿੰਦੇ ਕੈਲਸ਼ੀਅਮ ਹੱਡੀਆਂ ਵਗੈਰਾ ਮਜ਼ਬੂਤ ਹੁੰਦੇ ਨੇ ਕਿਉਂਕਿ ਸਾਦਾ ਦੂਧ ਤਾਂ ਫਿਰ ਬੱਚਿਆਂ ਨੂੰ ਸਮੈਲ ਆਉਂਦੀ ਹੈ ਸਾ ਤਾਂ ਦੁਧ ਬੱਚੇ ਪੀ ਨਹੀਂ ਸਕਦੇ ਜਾਂ ਯਾ ਫਿਰ ਕਹਿੰਦੇ ਨੇ ਸਾਨੂੰ
ਨਹੀਂ ਪੀਂਦੇ ਮੇਰੇ ਬੱਚੇ ਤਾਂ ਤਾਂ ਟੱਚਵੁਡ ਵਧੀਆ ਮੇਰੇ ਬੱਚੇ ਪੀ ਲੈਂਦੇ ਨੇ। ਪਰ ਜਿੱਦਾਂ ਮਤਲਬ ਕੁਛ ਹੈਲਦੀ ਚੀਜ਼ਾਂ ਉਹਨਾਂ ਨੂੰ ਚਾਹੀਦੀ ਏ ਨਾ।
ਨਹੀਂ ਨਿਊਟਰੀ ਮਿਕਸ ਵਾਲਾ ਪ੍ਰੀਮਿਕਸ ਦਾ ਜਿਹੜਾ ਪਾਡਰ ਹੈ ਨਾ ਯੇ ਹੈਲਦੀ ਹੈਗਾ। ਤੇ ਮੈਂ ਬੋਨਵੀਟਾ ਵਗੈਰਾ ਮੰਗਦੇ ਨੇ ਪਰ ਉਹ ਬੋਨਵੀਟਾ ਸ਼ੱਕਰ ਬੜੀ ਹੁੰਦੀ ਫੇਰ ਉਹ ਸਹੀ ਨਹੀਂ
ਨਾ ਬੋਨਵੀਟਾ ਤਾਂ ਬੜੀ ਖ਼ਰਾਬ ਏ, ਹੈਲ
ਹਾਂ। ਬੜੀ ਖਰਾਬ ਚੀਜ਼ ਹੈ ਗੀ ਐਂ।
ਹਮ, ਮੈਂ ਦੇਖੋ ਜਿੱਦਾਂ ਓ ਹਾਂਜੀ, ਮੈਂ ਵੀ ਪੋਡਰ ਚ ਬਣਾਉਦੀ ਹਾਂ ਨਾ ਜਿਦਾਂ ਬੱਚੇ ਦੂ ਦੁਧ ਚ ਨੀ ਪੀਦੇ ਮੇਰੇ ਬੱਚਿਆਂ ਨੂੰ ਥੋੜਾ ਜਿਹੇ ਦਾਣੇ-ਦਾਣੇ ਜਿ ਆਉਦੇ ਨਾ ਦੂਧ ਚ ਉਹ ਜਮਾ ਵੀ ਦੁੱਧ ਨੀ ਪੀਂਦੇ ਉਹਨਾ ਨੂੰ ਪਲੇਨ ਦੁਧ ਚਾਹੀਦਾ ਉਹ ਵੀ ਅਸੀਂ ਨਾ ਜੋ ਅ ਸ਼ੱਕਰ ਆਉਂਦੀ ਹੈ ਨਾ, ਗੁੜ ਵਾਲੀ ਸ਼ੱਕਰ ਆਦੀ ਹੈ, ਉਹੀ ਦਿੰਦੇ ਨੇ ਖੰਡ ਤਾਂ ਬਿਲ ਬਿਲਕੁਲ ਵੀ ਯੂਜ ਨਹੀਂ ਕਰਦੇ।
ਨਹੀਂ ਕਰਦੇ ਨੇ।
ਸ਼ੱਕਰ ਉਹ ਵੀ ਗੁੜ ਵਾਲੇ ਸ਼ੱਕਰ ਕਹਿੰਦੇ ਨੇ ਪੰਜਾਬ ਚ। ਗੁੜ ਵਾਲੇ ਜਾਂ ਪੋਡਰ ਆਉਂਦਾ ਨਾ ਉਹਦੋਂ ਸ਼ੱਕ
ਅੱਛਾ, ਉਹ ਬਰਾਊਨ ਵਾਲੀ
ਹਾਂਜੀ। ਫਿਰ ਉਹ ਬਰਾਊਨ ਨਹੀਂ, ਬਰਾਊਨ ਸ਼ੂਗਰ ਵੱਖਰੀ ਹੁੰਦੀ ਏ। ਕੱਲਾ ਗੁੜ ਦਾ ਪਾਊਡਰ ਹੁੰਦਾ ਏ।
ਅੱਛਾ-ਅੱਛਾ ਹਾਂ। ਨਹੀਂ ਸਾਡੇ ਇਧਰ ਨਹੀਂ ਮਿਲਦੀ, ਸਾਡੇ ਇਧਰ ਨਹੀਂ ਮਿਲਦੀ। ਨੇਈ ਇਧਰ
ਇੱਥੇ ਤਾਂ ਖੰਡ ਵਗੈਰਾ ਚੀਨੀ ਵਗੈਰਾ ਮਿਲਦੀ ਹੈ ਨਾ।
ਹਾਂ, ਚੀਨੀ ਮਿਲਦੀ ਹੈ ਵਾਈਟ ਕਲਰ ਵਾਲੀ।
ਏਧਰ ਨੀ, ਸਾਡੇ ਇੱਥੇ ਤਾਂ ਗੁੜ ਦਾ ਪਾਊਡਰ ਮਿਲਦਾ ਅਸੀਂ ਉਹ ਵਰਤਦੇ ਨੇ ਅਹ ਦੁਧ ਚ ਵੀ, ਖੀਰ ਚ ਵੀ ਸਾਰੇ ਪਾਸੇ ਉਹੀ ਯੂਜ ਕਰਦੇ ਨੇ ਉਹ ਜੋ ਪ੍ਰੀਮਿਕਸ ਬਣਾਉਂਦੀ ਨਾ ਮ ਜਿੱਦਾਂ ਬਦਾਮ ਯੇ ਵੋ ਤੇ ਜਦੋਂ ਇਹਨਾਂ ਦੀ ਪਰੌਠੇ ਬਣਾਉਂਦੀ ਆ ਨਾ ਉਹਦੇ ਆਟੇ ਚ ਮੈਂ ਗੁੰਣ ਲੈਂਦੀ ਹਾਂ, ਥੋੜਾ ਜ ਮਤਲਬ ਦੋ-ਤਿੰਨ ਸੁੰਦਾ ਪਾ ਕੇ
ਹਾਂ, ਮਤਲਬ ਪਤਾ ਹੀ ਨਹੀਂ ਚੱਲਦਾ ਬੱਚਿਆਂ ਨੂੰ
ਮਤਲਬ ਬੱਚੇ ਵੀ, ਦੇਖੋ ਮੇਰੇ ਖਾ ਲੈਂਦੇ ਡਰਾਈ ਫਰੂਟਸ ਏਦਾਂ ਨਈ ਕਿੰ ਨੀ ਮੈਨੂੰ ਜਬਰਦਸਤੀ ਪਰ ਪ੍ਰੇਮਿਕਸ ਜਿੱਦਾਂ ਬਣਾਉਂਦੇ ਆਪਾਂ ਦੂਧ ਚ ਪਾ ਕੇ ਪੀਂਦੇ ਨੀ ਨਾ ਫਿਰ ਉਹਦੀ ਰੋਟੀ ਚ ਚ ਪਾ ਕੇ ਬਣਾ ਕੇ ਖਾ-ਖਵਾ ਦੋ ਉਹਨਾਂ ਨੂੰ
ਅੱਛਾ, ਪਰੌਂਠੇ ਵੋਠੇ ਚ ਪਾਦੋ।
ਕਿਸ਼ਮਿਸ਼ ਇਹ ਸਾਰੇ ਖਾ ਲੈਂਦੇ ਨੇ ਹਾਂਜੀ
ਹਾਂ, ਤਾਂ ਇੱਥ ਮਖਾਨੇ ਵੀ ਪਾ ਦੋ।
ਹਾਂ ਮੱਖਾਣਾ ਤ ਇਦਾਂ ਹੀ ਰੋਸਟ ਕਰਕੇ ਦੇਨੀ ਹਾਂ ਮੈਂ ਉਹਨੂੰ। ਕਿਉ
ਮੱਖਣ ਨੇਈ।
ਹੂ, ਯਾਤਾ ਚਾਟ ਵਗੈਰਾ ਬਣਾ ਲੈਂਦੇ ਆ, ਖਾ ਲੈਂਦੇ ਆ ਬੱਚੇ ਨੇ। ਹੂ, ਨੀ ਮੈਂ ਆਪਾਂ ਜਿੱਦਾਂ ਆਪਾਂ ਜਿੱਦਾਂ, ਆਦਤ ਲਾਏ ਗਏ ਨਾ ਬੱਚੇ ਖਾ ਲੈਂਦੇ ਨੇ, ਹੂ।
ਨਹੀਂ ਸਾਡੇ ਵੱਲੇ ਵੀ ਡਰਾਈ ਫਰੂਟਸ ਤਾਂ ਖਾ ਲੈਂਦੇ ਨੇ, ਸਬਜ਼ੀਆਂ ਵੀ ਖਾ ਲੈਂਦੇ ਨੇ ਮੇਰੇ ਬੱਚੇ
ਹਾਂਜੀ, ਸਾਰੇ ਖਾ ਲੈਂਦੇ ਨੇ ਹ ਵਧੀਆ ਆਦਤ ਲਾਏ ਨੇ ਆਪਾਂ ਪਹਿਲੇ, ਸ਼ੁਰੂਆਤ ਤੋਂ ਫਿਰ ਕੋਈ ਤਕਲੀਫ਼ ਨੀ ਆਉਂਦੀ ਇਨੂੰ
ਹਾਂ, ਨਹੀਂ ਤਾਂ ਕਿਸ-ਕਿਸ ਦੇ ਬੱਚੇ ਹਾਂ। ਮੈਂ ਵੀ ਉਹੀ ਕਹਿ ਰਹੀ ਸੀ।
ਲੋ ਬੱਚਾ, ਮੈਂ ਫੋਨ ਤੇ ਬਾਤ ਕਰ ਰਹੀ ਹੂੰ ਨਾ ਬੱਚੇ ਰੌਲਾ ਪਾ ਰਹੇ ਨੇ ਬੜੇ
ਹਾਂ-ਹਾਂ-ਹਾਂ, ਮੈਂ ਸਾਡੇ ਵੀ ਏਦਾਂ ਹੀ ਮੈਂ ਤਾਂ ਇੱਕ ਨੂੰ ਹੋਮਵਰਕ ਕਰਾ ਰਹੀ ਹਾਂ।
ਨਾ ਮੇਰਾ ਇੱਕ ਭਰਾ ਦਾ ਮੁੰਡਾ ਹੈੇਗਾ। ਔਰ ਇੱਕ ਮੇਰਾ ਮੁੰਡਾ ਹੈਗਾ। ਆਪਸ ਦੋਨੋ ਛੋਟੇ ਛੋਟੇ ਹੈਗੇ। ਗੇ ਨੇ। ਤੋ ਫੇਰ ਬੜਾ ਰੌਲਾ ਪਾਉਂਦੇ ਨੇ। ਕੁੜੀ ਇਹ ਹੈਗੀ ਵੱਡੀ ਸਮਝਦਾਰ ਹੈਗੀ ਉਹ
ਹਾ-ਹਾਂ। ਫੇਿਰ ਆਪਣੇ ਬਰਾਬਰ ਤੇ ਬੱਚੇ ਮਿਲ ਜਾਓਗੇ ਤਾਂ ਮਸਤੀਆਂ ਤਾਂ ਕਰਾਂਗੇ।
ਸਹੀ ਗੱਲ ਹੈ।
ਹੋਰ?
ਹੋਰ ਬਸ ਵਧੀਆ ਜੀ, ਤੁਸੀਂ ਦੱਸੋ ਕੀ ਬਣਾਣਾ ਅੱਜ?
ਡੋਸੇ ਬਣਾਏ ਨੇ ਰਾਤੀ ਵੇਲੇ, ਮੇਰੇ ਆਟਾ ਬੱਚਾ ਸੀਗਾ।
ਅੱਛਾ-ਅੱਛਾ, ਅੱਛਾ-ਅੱਛਾ, ਚਲੋ ਉਹ ਵੀ ਲਾਈਟ ਵੇਟ ਹੀ ਹੈ। ਵਧੀਆ ਐ।
ਹਾਂ, ਲਾਈਟ ਵੇਟ ਹੀ ਹੈ। ਕਿਉਂਕਿ ਨਾ ਅਸੀਂ ਦੁਪਹਿਰੇ ਹੀ ਰਾਜਮਾਂ-ਚੋਲ ਖਾਦੇ ਸੀਗੇ। ਤੇ ਫੇਿਰ ਇਹ ਨ ਕਹਿੰਦੇ ਨੇ ਉਹ ਨਾ ਬਸ ਹੈਵੀ ਨਾ ਬਣੇ ਹੀ ਜ਼ਿਆਦਾ।
ਪਿਆਜ, ਟਮਾਟਰ ਵਗੈਰਾ ਸਾਰਾ ਨਾ ਕਟ ਕਰਕੇ ਰੱਖਿਆ ਹੈ। ਕੁਛ ਉਹਤਪੇ ਬੜਾ ਦੇਗਾ ਕੁਛ। ਚਾਹੇ ਡੋਸੇ ਬਣਾ ਦੇਗਾ ਪਲੇਨ ਵਾਲੇ ਤੇ ਬੱਚਾ ਨੇ ਤਾਂ ਬਸ ਡੋਸੇ ਨਾਲ ਸੋ ਸੋਸ ਕਰ ਲਿਤੀ ਸੋਸ ਬਣਾ ਸੋਰੀ ਸੋਸ ਵੀ ਮੈਂ ਘਰੇ ਹੀ ਬਣਾਨੀ ਹੈ ਨਾ।
ਹਾਂਜੀ।
ਉਬਾਲ ਕੇ ਤੇ ਅ, ਮਿਕਸੀ ਚ ਪੀਸ ਕੇ ਛਿਲਣ ਲਣ ਪਡੇ ਉਹ ਘਰੇ ਬਣਾ ਦਿੰਨੀ ਆ ਮੈਂ।
ਹੁਂ-ਹੁਂ।
ਹਾਂ ਤੇ ਫਿਰ ਸੋਸ ਤੇ ਡੋਸੇ ਬੱਚਿਆਂ ਦਾ ਹੋ ਗਿਆ ਥਸ। ਸੋਂਦੇ ਟਾਈਮ ਥੋੜਾ ਸਾ ਦੁੱਧ ਪੀਸਣ ਹੈ। ਤੇ ਪੇ ਜਾਣਗੇ।
ਸਹੀ ਗੱਲ ਹੈ। ਹੋਮਸੇਡ ਹੀ ਚੀਜ਼ ਵਧੀਆ ਹੁੰਦੀ ਬੱਚਿਆਂ ਵਾਸਤੇ।
ਹਾਂ, ਹੋਮਮੇਡ ਹੀ ਦੇਣੀ ਆ ਸੋਸ ਕਿਉਂਕਿ ਭਾਰਤ ਦੇ ਇਸ ਵਿੱਚ ਪਰ ਆਰਟੀਫਿਸ਼ਅਲ ਕਲਰਸ ਵਗੈਰਾ ਕਦੋਂ ਬਣਾਈ ਕਿਸ ਤਰਾਂ ਚੀਜ਼ ਵਰਤੀ ਆਪਣੇ ਇਹਨੂੰ ਪਤਾ ਨਈ ਨਾ।
ਹੁਂ।
ਚੱਲ ਠੀਕ। ਚਲੋ ਦੀਦੀ ਮ ਹੋਮਵਰਕ ਕਰਾ ਰਹੀ ਫੇਰ।
ਠੀਕ ਹੈ, ਠੀਕ ਹੈ ਦੀਦੀ। ਕੋਈ ਗੱਲ ਨੀ ਚੰਗਾ ਓ ਓਕੇ ਜੀ, ਸਤਿ ਸ੍ਰੀ ਅਕਾਲ ਜੀ। ਓਕੇ ਜੀ।